ਹੈਲੋ ਸਾਸੀ ਕਾਲ। ਸਾਸੀ ਕਾਲ ਭੈਣ ਜੀ ਹੋਰ ਕਿਸ ਤਰਾਂ ਓ?
ਬ ਸ ਵਦੀਆ ਤੁਆਡਾ ਕੀ ਹਾਲ ਚਾਲ?
ਬਸ ਵਦੀਆ ਇਕਦਮ ਹੋਰ ਤੁਸੀਂ ਦੱਸੋ ਕੀ ਕਰ ਰੇ ਸੀ?
ਬਸ ਕੁਛ ਨੀ ਮੈਂ ਥੋੜ੍ਹੀ ਵੇਲੀ ਸੀ ਤੇ ਸੋਚਿਆ ਥੋੜ੍ਹਾ ਮਿਊਜਿਕ ਵਗੈਰਾ ਸੁਣਿਆ ਜਾਏ।
ਹਾਂ ਨਈ-ਨਈ ਵਦੀਆ ਐ ਮਿਜ਼ਿਕ ਸੁਨਨਾ ਮਿਜ਼ਿਕ ਸੁਣਨਾ ਵੀ ਤੇ ਆਪ ਇਸਦੇ ਵਿੱਚ ਈ ਐ ਹੈਗੀ ਐ ਹੈ ਕੇ ਨੀ ਕਿ ਅੱਛਾ ਲੱਗ ਦਾ ਐ ਕਦੀ ਮਿਊਜ਼ਿਕ ਸੁਣਨਾ।
ਹਾਂਜੀ ਮਿਉਜ਼ਿਕ ਸੁਣ ਕੇ ਬਿਲਕੁਲ ਰਿਲੈਕਸ ਫੀਲ ਹੁੰ
ਹਾਂ, ਮਿਊਜ਼ਿਕ ਵੀ ਇੱਕ ਕਿਹੋ ਜੀ ਚੀਜ਼ ਬਣਾਈ ਐਨਾ ਕਿ ਮਤਲਬ ਸੈਡ ਹੋ ਗਏ ਤੇ ਵੀ ਸੁਣਨਾ ਅੱਛਾ ਲੱਗਦਾ ਖੁਸ਼ ਹੋ ਗਏ ਤੇ ਵੀ ਅੱਛਾ ਲੱਗਦਾ ਐ ਜੇ ਮੁੂਡ ਓਫ ਤੇ ਵੀ ਅੱਛਾ ਲੱਗਦਾ ਐ।
ਬਿਲਕੁਲ ਹਾਂਜੀ ਸਈ ਗੱਲ ਏ। ਓ ਮਿਊਜਿਕ ਵੀ ਅਲੱਗ-ਅਲੱਗ ਤਰ੍ਹਾਂ ਦਾ ਹੈਗਾ ਹੈ ਤੇ ਅਲੱਗ- ਅਲੱਗ ਤਰ੍ਹਾਂ ਦਾ ਮਿਊਜਿਕ ਸਾਡੇ ਬੋਡੀ ਵਾਸਤੇ ਚੰਗਾ ਐ ਹੈਨਾ ਹਾਰਡ ਵਾਸਤੇ ਸਾਡੇ ਦਿਮਾਗ ਆਸਤੇ ਰਿਲੈਕਸ ਫੀਲ ਹੁੰਦਾ ਐ ਹੈਨਾ ਡਿਪ੍ਰੈਸ਼ਨ ਵਾਸਤੇ ਹੈਨਾ। ਤੇ ਐ ਜਿਵੇਂ ਸੋਫਟ ਨਿ ਮਿਊਜ਼ਿਕ ਹੁੰਦਾ ਐ।
ਹਾਂਜੀ।
ਇੰਸਟਰੂਮੈਂਟ ਮਿਊਜਿਕ ਹੁੰਦਾ ਐ ਹੈਨਾ ਜਿਵੇਂ ਅਸੀਂ ਤਬਲੇ ਵਗੈਰਾ ਸੇ ਤਬਲੇ ਦਾ ਈ ਸੁਨ ਰੇ ਆ ਤੇ ਓ ਓਦਾ ਅਲੱਗ ਇਫੈਕਟ ਹੁੰਦਾ ਐ ਸਾਡੀ ਬੋਡੀ ਚ। ਹੈਨਾ ਗਿਟਾਰ ਵਾਲਾ ਸੁਨ ਰੇ ਆ ਓਦਾ ਅਲੱਗ ਹੁੰਦਾ ਐ।
ਹੂੰ।
ਹੈ ਨਾ ਤੇ ਕਿਸੀ ਵੀ ਤਰ੍ਹਾਂ ਸਾ ਮਿਊਜਿਕ ਸੁਣੀਏ ਤਾਂ ਓਦਾ ਕੁਛ ਨਾ ਕੁਛ ਅ ਛਾ ਈ ਪ੍ਰਭਾਵ ਪੈਂਦਾ ਐ ਸਾਡੀ ਬੋਡੀ ਚ।
ਅੱਛਾ, ਹਾਂ ਨਈ-ਨਈ। ਮਿਊਜ਼ਿਕ ਤੇ ਮਤਲਬ ਨਾ ਇੱਕ ਨਾ ਰਿਲੈਕਸੇਸ਼ਨ ਬੋਲੋ ਯਾ ਤੁਸੀਂ ਬੋਲਦੋ ਕਿ ਮਾਇੰਡ ਇੱਕਦਮ ਅੱਛਾ ਰੱਖੇ। ਏ ਅਗਰ ਕਦੇ ਬੋਰ ਹੋ ਰੇ ਓ ਤੇ ਏ ਮਿਊਜ਼ਿਕ ਸੁਣ ਲਓ ਸਟ੍ਰੈਸ ਆ ਗਿਆ ਤੇ ਏ ਮਿਊਜ਼ਿਕ ਸੁਣ ਲਓ। ਮਤਲਬ ਮਿਊਜਿਕ ਵਿੱਚ ਵੀ ਇੱਕ ਅਲੱਗ-ਅਲੱਗ ਹੈ ਕਿ ਜਦ ਵੀ ਸੁਣੋਗੇ ਤੁਸੀਂ ਤੇ ਵੱਖਰਾ-ਵੱਖਰਾ ਤੁਸੀਂ ਨੂੰ ਲੱਗਦਾ ਪਿਆ ਹੈ।
ਹਾਂਜੀ, ਹਾਂਜੀ, ਬਿਲਕੁਲ। ਜਿਵੇਂ ਜਿਸ ਤਰ੍ਹਾਂ ਦਾ ਅਸੀਂ ਮਿਊਜਿਕ ਸੁਣਾਂਗੇ ਨਾ ਅਗਰ ਅਸੀ ਸੈਡ ਮਿਊਜਿਕ ਈ ਸੁਨ ਲਿਆ ਤੇ ਅਸੀ ਸੈਡ ਹੋਨ ਲੱਗਾਂਗੇ ਲੇਕਿਨ ਅਗਰ ਅਸੀਂ ਨੋਰਮਲ ਐਵੇਂ ਦਾ ਕੁਛ ਐਵੇਂ ਭੜਕੀਲਾ ਮਿਉਜ਼ਿਕ ਸੁਣ ਰੇ ਆ ਤੇ ਅਸੀਂ ਤੁਆਡਾ ਸਾਡਾ ਮਨ ਓਵੇਂ ਦਾ ਈ ਹੁੰਦਾ ਜਾਂਦਾ ਜਿਸ ਤਰ੍ਹਾਂ ਸਾ ਅਸੀਂ ਮਿਊਜਿਕ ਸੁਨ ਰੇ ਆ।
ਹਾਂਜੀ।
ਨਾ ਬਿਲਕੁਲ ਡਾਇਰੇਕਟ ਇਫੈਕਟ ਬਨਦਾ ਐ ਮਨ ਤੇ ਬਿਲਕੁਲ।
ਨਈ-ਨਈ ਓ ਤਾਂ ਹੈ ਈ ਮ ਮਿਊਜਿਕ ਨਾਲ ਸਾਡੇ ਮੂਡ ਸਵਿੰਗਸ ਹੁੰਦੇ ਨੇ।
ਹਾਂਜੀ।
ਕਿ ਵੱਖਰਾ-ਵੱਖਰਾ ਮਿਊਜਿਕ ਸੁਣ ਲਿਆ ਤੇ ਏ ਅੱਛਾ ਲੱਗਦਾ ਐ ਓ ਅੱਛਾ ਲੱਗਦਾ ਐ। ਲੇਕਿਨ ਮਿਊਜ਼ਿਕ ਤੇ ਇੱਕ ਆਪਣੇ ਵਿੱਚ ਇੱਕ ਅਲੱਗ ਹੀ ਚੀਜ਼ ਹੈਗੀ ਐਂ ਕਿ ਮਤਲਬ ਨਾ ਇੱਕਦਮ ਸਟ੍ਰੈਸਫੁਲ ਲਾਈਫ ਨੂੰ ਵੀ ਨਾ ਇੱਕਦਮ ਏ ਕਰ ਦਿੰਦਾ ਐ। ਕਦੀ-ਕਦੀ ਉਹਨਾਂ ਨਾਲ ਗਾਣਾ ਵੀ ਅੱਛਾ ਲੱਗਦਾ ਹੈ ਮਿਊਜਿਕ ਸੁਣਦੇ-ਸੁਣਦੇ ਅਸੀਂ ਗਾ ਵੀ ਪੈਂਦੇ ਨੇ। ਤੇ ਉਹਦੇ ਨਾਲ ਵੀ ਮਨ ਹਲਕਾ ਹੋ ਜਾਂਦਾ ਏ ਦੇਖੋ ਅਸੀਂ ਕਦੀ ਜਾਦਾ ਬਾਰ ਜਾ ਨਹੀਂ ਪਾਂਦੇ ਕਦੀ-ਕਦੀ ਇੰਨਾ ਬਿਜੀ ਸ਼ਡਿਊਲ ਹੈ। ਉਸਦੇ ਵਿੱਚ ਕਦੀ-ਕਦੀ ਐਵੇਂ ਲੱਗਦਾ ਨਾ ਸਟਰ੍ਰੈਸ ਹੋ ਗਿਆ ਲਾਈਫ ਵਿਚ ਬੋਤ ਅਸੀਂ ਬਹਿ-ਬਹਿ ਕੇ ਅੱਕ ਗਏ ਨੇ ਕੰਮ ਕਰ ਕਰਕੇ ਅੱਕ ਗਏ ਨੇ ਤੇ ਉਸਦੇ ਵਿੱਚ ਓ ਮਿਊਜਿਕ ਸੁਣਨਾ ਮਤਲਬ ਇੱਕ ਆਪਣੇ ਆਪ ਵਿੱਚ ਹੀ ਇੱਕ ਬੋਤ ਅੱਛਾ ਲੱਗਦਾ।
ਬਿਲਕੁਲ ਸਹੀ ਗੱਲ ਹੈ। ਹਾਂਜੀ ਓ ਮਤਲਬ ਪੂਰੇ ਦਿਨ 'ਚ ਸਾਨੂੰ ਪੰਜ ਦਸ ਮਿੰਟ ਦੇ ਦੇਣੇ ਹੀ ਚਾਹੀਦੇ ਨੇ ਮਿਊਜਿਕ ਵਾਸਤੇ
ਇਨਾ ਤਰਕੇ ਥੋੜੀ ਅਸੀਂ ਐਪ ਭਗ ਦੌੜ ਵਾਲੀ ਜ਼ਿੰਦਗੀ ਤੋਂ ਥੋੜਾ ਫਰੈਸ਼ ਮਹਿਸੂਸ ਕਰ ਪਾਈਏ।
ਹਾਂਜੀ ਇਹ ਤੇ ਹੈ ਹੀ ਹੈ ਨਾਲੇ ਡੇਲੀ ਦੀ ਉਹੀ ਭਜਨਠ ਹੁੰਦੀ ਹੈ ਉਸਦੇ ਨਾਲ ਫਿਰ ਓ ਮਿਊਜ਼ਿਕ ਸੁਣ ਲਿਆ ਤੇ ਇੱਕਦਮ ਲਾਈਟ ਲੱਗਦਾ। ਦੇਖੋ ਕੋਈ-ਕੋਈ ਤੇ ਮਿਊਜ਼ਿਕ ਸੁਣ ਕੇ ਡਾਂਸ ਕਰਦੇ ਇੰਜੋਏ ਕਰਦੇ ਮਤਲਬ ਮਿਊਜਿਕ ਨਾਲ ਕੀ-ਕੀ ਹੁੰਦਾ ਹੈ ਕੋਈ-ਕੋਈ ਤੇ ਰੋ ਵੀ ਪੈਂਦੇ ਨੇ ਮਿਊਜਿਕ ਸੁਣ ਕੇ
ਹਾਂਜੀ ਸਹੀ ਗੱਲ ਹੈ ਬਿਲਕੁਲ ਉਹ ਡਿਪੈਂਡ ਕਰਦਾ ਹੈ ਨਾ ਕਿ ਕਿਵੇਂ ਦੱਸ ਸੌਂਗ ਅਸੀਂ ਸੁਣ ਰਹੇ ਹਾਂ ਕਿੰਨਾ ਉਹ ਸਾਡਾ ਕਿੰਨਾ ਓ ਸਾਨੂੰ ਪਰਸਨਲ ਲੱਗ ਰਿਆ ਏ। ਪਰਸਨਲ ਜ਼ਿੰਦਗੀ ਨਾਲ ਸਾਡਾ ਰਿਲੇਟ ਕਰ ਪਾਣੇ ਆ ਅਸੀਂ ਹਾਂਜੀ ਨ ਬਸ
ਕਿਉਂਕਿ ਕਈ-ਕਈ ਤੇ ਸੌਂਗ ਕਈ-ਕਈ ਤੇ ਸੌਂਗ ਲੋਕ ਲੋਕਾਂ ਨੂੰ ਆਪਣੀ ਲਾਈਫ ਨਾਲ ਹੀ ਅਟੈਚ ਲੱਗਦੇ ਨੇ ਤੇ ਓ ਜੇ ਸੁਣਦੇ ਨੇ ਤਾਂ ਉਹ ਫਲੋ ਵੀ ਚੀ ਬਹਿ ਜਾਂਦੇ ਨੇ ਤੇ ਉਹ ਸੈਡ ਹੋ ਜਾਂਦੇ।
ਬਿਲਕੁਲ
ਹਾਂਜੀ ਉਹ ਦਿਖਾਂਦੇ ਨੇ ਨਾ ਉਹ ਵੀਡੀਓਜ਼ ਵਿੱਚ ਰੀਲਸ ਵਿੱਚ ਕਿ ਜਿਵੇਂ ਸਿੰਗਰ ਗਾ ਰਏ ਨੇ। ਤੇ ਓਡੀਅੰਸ ਰੋ ਰਈ ਏ ਗਾਣਿਆਂ ਵਿੱਚ ਹੀ ਹਨਾ ਇੰਨਾ-ਇੰਨਾ ਕਿਈ ਕਿਸੇ ਕੋਈ ਸਿੰਗਰ ਨੂੰ ਇੰਨਾ ਪਸੰਦ ਕਰਨ ਲੱਗਦੇ ਨੇ ਉਹਨਾ ਨੂੰ ਗਾਣਾ ਇੰਨਾ ਰਿਲੇਟ ਹੋਣ ਲੱਗਦਾ। ਕਿ ਓ ਬਸ ਆਸੂ ਨਿਕਲ ਆਂਦੇ ਓ ਗਾਣਿਆਂ ਵਿੱਚ
ਹਾਂਜੀ ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈਗੀ ਕਿ ਮਤਲਬ ਗਾਣੇ ਤੇ ਮਤਲਬ ਦਿਲ ਨੂੰ ਛੂ ਜਏ ਜਿਹੜੇ
ਬਿਲਕੁਲ-ਬਿਲਕੁਲ
ਇਹ ਹੈਗਾ ਮਿਊਜ਼ਿਕ ਦਾ ਹੁਣ ਦੇਖੋ ਜੀ ਅਹ ਕਦੀ ਵਿਆਹ ਸ਼ਾਦੀਆਂ ਹੋਈ ਤੇ ਮਿਊਜਿਕ ਵੱਜਦਾ।
ਹਾਂਜੀ
ਹੈ ਕਿ ਨਹੀਂ ਡੀ ਜੇ ਵੱਜਦੇ ਨੇ।
ਟੀਵੀ ਵਿੱਚ ਛੱਬੀ ਜਨਵਰੀ ਵਿੱਚ ਓਵੇਂ ਦਾ ਗਾਣਾ
ਹਾਂਜੀ ਰਿਪਬਲਿਕ ਡੇ ਇੰਡੀਪੈਂਡੈਂਸ ਡੇ ਮਤਲਬ ਓ ਗਾਣੇ ਇਹੋ ਜਿ ਹੈ ਨਾ ਕਿ ਮਤਲਬ ਅੰਦਰੋਂ ਦੀ ਰੁਲਾ ਦਿੰਦੇ ਨੇ ਬੰਦੇ ਨੂੰ ਇਕ ਇਕਦਮ ਐਵੇਂ ਲੱਗਦਾ ਕਿ ਰਐ ਰਐਲਟੀ ਹੈਗੀ ਇਕਦਮ
ਹਾਂਜੀ ਸਹੀ ਗੱਲ ਹੈ ਹਨਾ ਸਿਚੁਏਸ਼ਨ ਦੇ ਅਕੋਡਿੰਗ ਹੀ ਗਾਣੇ ਬਣਦੇ ਨੇ। ਜੋ ਸਿਚੁਏਸ਼ਨ ਉਹ ਗਾਣਾ ਫਿਟ ਬੈਠਦਾ ਐ। ਤੇ ਬਸ, ਫਿਰ ਆਈ ਜਾਂਦੇ ਨੇ ਆਸੂ।
ਬਿਲਕੁਲ, ਬਿਲਕੁਲ ਨਾਲੇ ਮਿਊਜਿਕ ਤੇ ਮਿਊਜਿਕ ਹੀ ਹੈ ਦੇਖੋ। ਕਲਾ ਵੀ ਕਿਹੋ ਜਿਹੀ ਬਣਾਈ ਹੈ ਰੱਬ ਨੇ, ਕਿ ਕਲਾਕਾਰਾਂ ਨੂੰ ਮਤਲਬ। ਕਿੰਨਾ, ਉਹਨਾਂ ਦੀ ਆਵਾਜ਼ ਵਿੱਚ ਇਹ ਬਖਸ਼ਿਆ ਏ ਕਿ ਲੋਕਾਂ ਨੂੰ ਇੱਕਦਮ। ਬਾਹਰ ਦਾ ਮੈਸੇਜ ਸੁਣਨੇ।
ਹਾਂਜੀ, ਸਹੀ ਗੱਲ ਐ। ਬਿਲਕੁਲ, ਉਹ ਪਹਿਲੇ ਦੇ ਜਮਾਨੇ ਚ ਹੁੰਦੇ ਸੀ ਉਹਨਾਂ ਦੇ ਇੱਕ ਇੱਕ ਸ਼ਬਦ ਵਿੱਚ ਇੰਨੀ ਗਹਿਰਾਈ ਹੁੰਦੀ ਸੀ।
ਹਾਂਜੀ।
ਹਨਾ, ਅ ਮਤਲਬ ਜੋ ਸਾਡੇ ਓਲਡ ਨਾਈਨਟੀਜ਼ ਦੇ ਜੋ ਸੌਂਗ। ਨਾਇੰਟਿੰਨ ਏਟੀਜ਼ ਦੇ, ਉਹ ਸੌਗ ਚ ਅਸੀ। ਅ ਛੋਟੇ-ਛੋਟੇ ਸ਼ਬਦਾਂ ਵਿੱਚ ਉਹਨਾਂ ਦੀ, ਇੰਨੀ ਗਹਿਰਾਈ ਨਾਲ ਸਾਰੇ। ਗਾਣੇ ਲਿਖੇ ਹੁੰਦੇ ਸੀ, ਹੈਨਾ। ਲੇਟ ਕਰ ਪਾਉਣਾ ਬੜਾ ਉਹ ਸੀ ਕਿ, ਸਾਹਡੀ ਜਿਵੇਂ ਜ਼ਿੰਦਗੀ ਚੱਲ ਰਹੀ ਹੈ।
ਹਮ।
ਮੈਂ ਨਾ
ਉਹ ਤੇ ਹੈ। ਨਾਲੇ ਹੁਣ ਕੀ ਏ ਕਿ ਬੋਲੀਵੁੱਡ ਆ ਗਿਆ ਹੈ, ਤੇ ਬੋਲੀਵੁੱਡ ਵਿੱਚ। ਹੈ ਕੁੱਝ ਗਾਣੇ, ਉਹੀ ਪੁਰਾਣੇ ਗਾਣਿਆਂ ਨੂੰ ਹੀ ਨਵਾਂ ਵਰਜਨ ਕਰ। ਕਿ ਉਹ ਰਿਪੀਟ ਕਰ ਦਿੰਦੇ ਨੇ ਕਿਉਂਕਿ ਉਹਨਾਂ ਕੋਲ ਕੋਈ ਵੀ ਨਵਾਂ ਗਾਣਾ ਹੈ ਹੀ ਨਹੀਂ। ਔਰ ਜਿਹੜੇ ਪੁਰਾਣੇ ਗਾਣੇ, ਉਹ ਸਿੱਧਾ, ਦਿਲ ਤੋਂ ਰਿਲੇਟ ਕਰਦੇ ਸੀ। ਤੇ ਉਹ ਉਹੀ ਰਿਨਿਊ ਕਰ। ਕਿ ਫਿਰ ਤੋਂ ਉਹੀ ਗਾਣੇ, ਸਾਨੂੰ ਸੁਣਾਉਣ ਲੱਗ ਪੈਂਦੇ ਨੇ।
ਹਾਂਜੀ, ਸਹੀ ਗੱਲ ਹੈ। ਹਾਂਜੀ, ਅੱਜ ਕੱਲ ਦੇ ਵਿੱਚ ਗਾਣੇ ਚੰਗੇ ਨੇ, ਹੈਨਾ ਲਾਈਵ। ਚੰਗੇ ਨੇ ਹੈਨਾ, ਸਿਚੁਏਸ਼ਨ ਬਹੁਤ ਅੱਛੀ ਤਰ੍ਹਾਂ ਲਿਖਤੇ ਨੇ ਅੱਜ ਕੱਲ ਦੇ ਵੀ।
ਹਾਂਜੀ।
ਹੈਨਾ, ਅੱਛਾ ਹੈ ਅੱਜ ਕੱਲ ਦਾ ਵੀ।
ਇਹੀ ਗੱਲ ਏ ਬਈ, ਮਿਊਜ਼ਿਕ ਤੇ ਮਿਊਜ਼ਿਕ ਹੀ ਹੈ ਦੇਖੋ। ਕਦੀ ਵੀ, ਕੋਈ ਵੀ ਚੀਜ਼ ਹੋਏ, ਉਸਸੇ ਤਾਂ ਅੱਜ ਕੱਲ੍ਹ ਮਿਊਜ਼ਿਕ ਵੱਜਦਾ ਹੀ ਐ। ਕੋਈ ਕਿਸੇ ਦਾ ਇਹ ਹੈ, ਉਸ ਮਿਊਜਿਕ, ਨਾਲੇ ਤੁਸੀਂ ਚਲੋ ਮਿਊਜ਼ਿਕ ਦੇ ਨਾਲ ਈ ਰਿਲੇਟਿਡ। ਅਸੀ ਗੱਲ ਕਰ ਹੀ ਰਹੇ ਹੈ ਤੇ ਇਹ ਵੀ ਤੇ ਇੱਕ ਗੱਲ ਹੈ ਕਿ ਮਿਊਜਿਕ ਨਾਲ ਹੀ, ਤੇ ਦੇਖੋ। ਸ਼ਬਦ ਕੀਰਤਨ ਵੀ ਤੇ ਮਿਊਜ਼ਿਕ ਨਾਲ ਹੀ ਜੁੜਿਐ।
ਹਾਂਜੀ, ਸਹੀ ਗੱਲ ਹੈ, ਹੋਰ।
ਹੈ ਕੇ ਨਹੀ, ਉਸਦੇ ਵਿੱਚ ਕਿੰਨਾ ਆਨੰਦ ਹੈਗਾ ਹੈ, ਕਿੰਨਾ ਅ। ਇੰਜੋਏ ਕਰਦੇ ਨੇ ਲੋਕੀ, ਮਤਲਬ, ਮਦਹੋਸ਼ ਹੋ ਜਾਂਦੇ ਨੇ ਬਾਬਾ ਜੀ ਵੱਲ ਕਿ। ਰੱਬ, ਇੱਥੇ ਹੀ ਹੈ।
ਹਾਂਜੀ, ਸਹੀ ਗੱਲ ਐ। ਹਾਂਜੀ, ਹੋਰ ਕੀ, ਹਾਂ ਬਿਲਕੁਲ।
ਹੁਣ ਜਿੱਦਾਂ, ਅੱਜ ਕੱਲ੍ਹ ਲੋਕੀ ਆਪਣੇ ਜੀਵਨ ਸਾਥੀ ਨੂੰ ਇੰਨਾ। ਅਹ ਰੱਬ ਦਾ ਦਰਜਾ ਦੇ ਦਿੰਦੇ ਨੇ ਤੇ ਉਹ ਲੋਕ ਸੋਚਦੇ ਕਿ। ਚਲੋ, ਉਹ ਰੱਬ ਹੀ ਹੈਗੈ। ਤੇ ਉਹ ਗਾਣੇ ਕਿੰਨੇ ਰਿਲੇਟ ਕਰਦੇ ਨੇ ਆਪਣਾਪਨ ਲੱਗਦਾ ਹੈ ਕਿ, ਹਾਂ ਬਈ ਉਹ ਸਿੱਧਾ। ਇਹਨਾਂ ਰਿਲੇਟ ਕਰਦੇ ਨੇ, ਮਾਂ ਪਿਓ ਤੇ ਗਾਣੇ ਬਣੇ ਨੇ, ਦੇਖੋ ਕਿਸ ਤਰ੍ਹਾਂ। ਮਾਂ ਪੇ ਦੀ ਉੱਤੇ ਬਣੇ ਨੇ ਕਿ ਕਿਸ ਤਰ੍ਹਾਂ ਮਾਪੇ ਸਟਰਗਲ ਕਰਕੇ ਬੱਚਿਆਂ ਨੂੰ ਵੱਡਾ ਕਰਦੇ। ਤੇ ਉਹ ਕਿਹਨੇ ਆਪਣੇ ਲੱਗਦੇ ਨੇ ਉਹ ਗਾਣੇ ਆਪਣੇ ਪਨ ਦੇ
ਤੇ ਹੁਣ ਹਾਂ ਬਿਲਕੁਲ ਸਹੀ ਗੱਲ ਹੈ। ਬਿਲਕੁਲ, ਹਰ ਚੀਜ਼ ਤੇ ਹਰ ਹਾਂਜੀ। ਹਾਂਜੀ ਮੈਂ ਇਹ ਕਹਿ ਰਹੀ ਸੀ ਕਿ ਹਰ ਉਕੇਸ਼ਨ ਵਾਸਤੇ ਗਾਣੇ ਨੇ ਹੁਣ ਅੱਗੇ ਰਕਸ਼ਾ ਬੰਧਨ ਆ ਰਿਹਾ ਹੈ ਤੇ ਉਹਦੇ ਵਾਸਤੇ ਗਾਣੇ ਵੀ ਨੇ। ਵਿਆਹ ਸ਼ਾਦੀ ਹੋ ਗਏ ਉਹਦੇ ਲਈ ਗਾਣੇ ਨੇ ਸਭ ਵਾਸਤੇ ਅਲੱਗ ਅਲੱਗ ਰੱਖੇ ਹੋਏ ਨੇ। ਕਿ ਤੁਸੀਂ ਆਪਣੀ ਓਕੇਸ਼ਨ ਇਵੈਂਟ ਵਾਸਤੇ ਆਪਣੇ ਗਾਣੇ ਚੁਣ ਲਓ।
ਹਾਂਜੀ, ਇਹ ਗੱਲ ਵੀ ਤੁਹਾਡੀ ਬਿਲਕੁਲ ਸਹੀ ਹੈ। ਦੇਖੋ ਦੀਵਾਲੀ ਤੇ ਵੀ ਗਾਣਾ ਹੋਲੀ ਤੇ ਗਾਣੇ ਵਜਦੇ ਨੇ। ਹੋਲੀ ਤੇ ਲੋਕ ਕਿੰਨਾ ਨੱਚਦੇ ਨੇ ਗਾਣੇ ਲਗਾ ਲਗਾ ਕੇ।
ਬਿਲਕੁਲ, ਹਾਂਜੀ।
ਸਾਡੇ ਇੱਥੇ ਤੇ ਮਹਾਰਾਸ਼ਟਰ ਵਿੱਚ ਕਾਫੀ ਤਿਉਹਾਰਾਂ ਵਿੱਚ ਵੀ ਲੋਕੀ। ਸਿਰਫ ਸਪੀਕਰ ਬਜਾ ਬਜਾ ਕੇ ਹੀ ਨੱਚਦੇ ਨੇ ਮਤਲਬ ਦਿਨ ਤਿਉਹਾਰ ਹੋਏਗਾ ਨਾ ਕੋਈ ਈਦ ਹੋ ਗਈ। ਜੇ ਹੋਲੀ ਹੋ ਗਈ ਜੇ ਕੋਈ ਔਰ ਤਿਉਹਾਰ ਹੋ ਗਿਆ ਤੇ ਉਹਨਾ ਨੇ ਡੈਕ ਡੈਕ ਲਗਾ ਲੈਣਾ ਨੇ ਆਲਾ ਦੁਆਲਾ ਡੈਕ ਲੱਗਦੇ ਹੈ ਇੰਨੇ ਡੈਕ ਵਜਦੇ ਕਿ ਪੁੱਛੋ ਪੁੱਛੋ ਨਾ
ਹਾਂ ਸਾਡੇ ਇੱਥੇ ਵੀ ਇਹੀਓ ਏ ਜਿਵੇਂ ਕਿਸੇ ਦਾ ਬਰਡੇ ਵਗੈਰਾ ਵੀ ਹੁੰਦਾ ਹੈ ਤਾਂ ਵੀ ਇੱਥੇ ਡੀਜੇ ਵੱਜਦਾ ਹੈ ਹੈ ਨਾ ਗਾਣੇ ਲੱਗੇ ਨੇ ਅਲੱਗ ਅਲੱਗ ਕਈ ਤਰ੍ਹਾਂ ਦੇ ਗਾਣੇ ਲੱਗੇ ਨੇ ਹਨਾ ਦੋ ਅਸ ਜਿਵੇਂ ਦਾ ਜਿਵੇਂ ਦਾ ਤੁਹਾਡਾ ਇਵੈਂਟ ਹੈ ਉਵੇਂ ਦੇ ਗਾਣੇ ਵਜਣ ਲੱਗਣਗੇ ਹੈ ਨਾ ਉਹ ਉਹੀਓ ਏ ਕਿ ਸਾਡਾ ਸਮਝ ਲਓ ਜਿਵੇਂ ਵਿਆਹ ਸ਼ਾਦੀ ਏ ਉਵੇਂ ਦਾ ਗਾਣਾ ਹੈ ਤੇ ਉਵੇਂ ਦਾ ਸਾਡਾ ਮੂੜ ਵੀ ਬਣ ਰਿਹਾ ਹੈ ਹੈ ਨਾ ਬਰਥਡੇ। ਤੇ ਬਰਥਡੇ ਵਾਸਤੇ ਹੀ ਉਵੇ ਤਾਂ ਸਾਡਾ ਮੂੜ ਵੀ ਬਣ ਜਾਏਗਾ ਕਿ ਬਰਥਡੇ ਤੇ ਉਹ ਜਿਹੇ ਗਾਣੇ। ਨੀ ਵੀ ਵੱਜ ਰਹੇ ਨੇ।
ਹਾਂਜੀ
ਤੇ ਈਵੈਂਟ ਦੇ ਅਕੋਰਡਿੰਗ ਗਾਣੇ ਵੀ ਸਾਡੇ ਮੂਡ ਤੇ ਉਨੇ ਹੀ ਅਫੈਕਟ ਪਾਉਦੇ ਨੇ। ਕਿ ਅਸੀਂ ਈਵੈਂਟ ਦੇ ਅਕੋਰਡਿੰਗ ਗਾਣਿਆਂ ਨਾਲ ਹੀ ਢਲ ਗਏ।
ਹਾਂਜੀ ਨਹੀਂ ਨਹੀਂ ਇਹ ਗੱਲ ਤੇ ਬਿਲਕੁਲ ਸਹੀ ਮੈਂ ਤੇ ਕਈ ਘਰਾਂ ਚ ਦੇਖਿਆ ਕਿ ਲੋਕੀ ਨਾ ਗਾਣਿਆਂ ਤੋਂ ਬਿਨਾਂ ਤਿਆਰ ਹੀ ਨਹੀਂ ਹੁੰਦੇ ਨੇ। ਉਹ ਜਦ ਤੱਕ ਗਾਣਾ ਨਹੀਂੀ ਲਗਾਏ ਗੀ ਦਿਨ ਦੀ ਸ਼ੁਰੂਆਤ ਨਹੀ ਹੁੰਦੀ ਹੈ ਤਿਆਰੀ ਨਹੀਂ ਹੁੰਦੀ ਹੈ।
ਸਹੀ ਗੱਲ ਏ। ਨਾ ਹੈਡਫੋਨ ਲਗਾ ਕੇ ਲੋਕੀ ਝਾਾਰੂ ਪੋਚਾ ਕਰ ਲੈਂਦੇ ਨੇ ਘਰ ਦਾ ਕੰਮ ਹੋ ਰਿਹਾ ਏ। ਹੈਨਾ ਕੀ ਕੀ ਇੰਟਰਟੇਨਮੈਂਟ ਵੀ ਹੋ ਗਿਆ ਇੱਕ ਤਰੀਕੇ ਨਾਲ ਤੇ ਘਰ ਦੇ ਕੰਮ ਵੀ ਹੋ ਗਏ।
ਹਾਂ ਨਾਲੇ ਮਾਇੰਡ ਵੀ ਰਿਲੈਕਸ ਹੋ ਗਿਆ ਦੇਖੋ ਜਿਹੜੀ ਔਰਤਾਂ ਹੈਗੀਆਂ ਜਨਾਨੀਆਂ ਹੈ। ਉਹ ਘਰ ਤੋਂ ਬਾਹਰ ਜ਼ਿਆਦਾ ਜਾ ਹੀ ਪਾਉਂਦੀਆਂ ਨੇ ਘਰ ਦੇ ਕੰਮਾਂ ਵਿੱਚ ਹੀ ਜਿਆਦਾ ਉਲਜ ਉਲਝੀਆਂ ਹੁੰਦੀਆਂ ਤੇ ਉਹਨਾ ਲਈ ਤੇ ਵਧੀਆ ਇੰਟਰਟੇਨਮੈਂਟ ਏ। ਗਾਣੇ ਲਗਾਉਂਦੇ ਨੇ ਰੋਟੀ ਪਾਣੀ ਬਣਾ ਲਈ ਨਾਲ ਦੇ ਨਾਲ ਸਭ ਕੁਛ ਹੋ ਗਿਆ।
ਬਿਲਕੁਲ
ਵਧੀਆ ਵੀ ਲੱਗਦਾ ਉਸਦੇ ਨਾਲ
ਹਾਂਜੀ ਬਿਲਕੁਲ ਸਹੀ ਗੱਲ ਏ।
ਇਹ ਗੱਲ ਐ। ਨਾਲੇ ਐਂਟਰਟੇਨਮੈਂਟ ਤਾਂ ਹਰ ਕਿਸੇ ਦੀ ਲਾਈਫ ਵਿੱਚ ਚਾਹੀਦਾ ਹੀ ਹੈ ਦੇਖੋ।
ਹੂੰ ਬਿਲਕੁਲ ਅੱਛਾ ਭੈਣ ਜੀ ਕੋਈ ਆਇਆ ਹੈ ਤੇ ਮੈਂ ਤੁਹਾਨੂੰ ਬਾਅਦ 'ਚ ਕਾਲ ਕਰਦੀ ਆਂ।
ਹਾਂਜੀ-ਹਾਂਜੀ ਬਿਲਕੁਲ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਓਕੇ ਹਾਂਜੀ।